ਹੈਲੋ।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
ਕਿਵੇਂ ਹੋ?
ਵਧੀਆ ਜੀ, ਤੁਸੀਂ ਦੱਸੋ?
ਵਧੀਆ ਜੀ, ਘਰ ਸਭ ਠੀਕ ਨੇ
ਹਾਂਜੀ, ਤੁਸੀਂ ਆਪਣੇ ਦੱਸੋ, ਤਾਡੇ ਘਰ ਠੀਕ ਨੇ ਸਾਰੇ
ਵਧੀਆ, ਜੀ ਵਧੀਆ
ਵਧੀਆ ਚਾਹੀਦਾ, ਹੋਰ ਕੀ ਕਰ ਰਹੇ ਹੋ ਜੀ?
ਕੁੱਝ ਨਹੀਂ, ਕੱਲ ਗਏ ਪਰਸੋਂ, ਗਏ ਸੀ ਅਸੀਂ ਅੰਬਰਸਰ ਹੋ ਕੇ ਆਏ ਆ
ਅੱਛਾ ਜੀ, ਤੇ ਦਰਸ਼ਨ ਵਧੀਆ ਹੋ ਗਏ ਜੇ
ਬਹੁਤ ਵਧੀਆ, ਦਰਸ਼ਨ ਆਏ ਸੀ।
ਅੱਛਾ ਜੀ, ਹੋਰ ਕਿੱਥੇ ਘੁੰਮ ਕੇ ਆਏ ਨਾਲ ਦੀ ਨਾਲ, ਅੱਗੇ ਕਿਤੇ ਗਏ ਘੁੰਮਣ?
ਹਾਂਜੀ, ਨਹੀਂ ਅੰਬਰਸਰ ਗੁਰਦੁਆਰੇ ਨੇ ਬਹੁਤ ਗੁਰਦੁਆਰੇ ਨੇ, ਉੱਧਰ ਗਏ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਗਏ ਸੀ। ਉੱਥੇ ਹੋ ਕੇ ਆਏ ਸੀ। ਕਿਉਂਕਿ ਹਾਂਜੀ, ਸ਼ਹੀਦਾ ਸਾਹਿਬ ਗਏ ਸੀ ਅਸੀਂ ਭੀੜ ਬਹੁਤ ਮਤਲਬ, ਠੀਕ- ਠੀਕ ਹੈਗੀ ਸੀ। ਜ਼ਿਆਦਾ ਵੀ ਭੀੜ ਨਈ ਹੈਗੀ ਸੀ ਪਰ ਅਸੀਂ, ਜੁਲਾਈ ਵਿੱਚ ਗਏ ਸੀ ਨਾ, ਤਾਂ ਭੀੜ ਨਈ ਸੀ, ਅਗਰ ਜੂਨ ਵਿੱਚ ਜਾਂਦੇ ਨਾ ਬਹੁਤ ਜ਼ਿਆਦਾ, ਪੈਰ ਰੱਖਣ ਦੀ ਜਗ੍ਹਾ ਨਈ ਸੀ
ਜੂਨ ਚ ਫਿਰ ਤੁਹਾਨੂੰ ਪਤਾ, ਬੱਚਿਆਂ ਦੀ ਛੁੱਟੀਆਂ ਚੱਲਦੀਆਂ ਨੇ, ਸਭ ਘੁੰਮਣ ਨੂੰ ਜਾਂਦੇ ਨੇ
ਸਹੀ ਗੱਲ ਐ, ਲੋਕੀ ਐ ਨੀ ਵੇਖਦੇ ਭੀੜ ਹੋਏਗੀ, ਸੰਗਤ ਹੋਏਗੀ ਨਾ
ਨਹੀਂ ਜੀ ਇਹ ਵੀ ਤੁਹਾਨੂੰ ਪਤਾ, ਕਰਮਾਂ ਵਾਲੇ ਹੁੰਦੇ ਨੇ, ਜਿਹੜੇ ਲੋਕ ਜਾਂਦੇ ਨੇ, ਜਿਨਾਂ ਨੂੰ ਦਰਸ਼ਨ ਕਰਨ ਨੂੰ, ਮਿਲਦੇ ਨੇ ਜੀ
ਸਹੀ ਗੱਲ ਹੈ, ਅਸੀਂ ਗਏ ਸੀ ਚਾਰ- ਚਾਲੀ ਵਾਲੀ ਟ੍ਰੇਨ ਤੇ ਤੇ, ਸਵਾ -ਗਿਆਰਾਂ ਸਾਢੇ- ਗਿਆਰਾਂ ਪਹੁੰਚ ਗਏ ਸੀ।
ਹਮ।
ਤੇ ਉਸ ਤੋਂ ਬਾਅਦ, ਅਸੀਂ ਕਮਰਾ ਲਿ ਫੇਰ ਰੈਸਟ ਕੀਤਾ, ਫੇਰ ਇੱਕ -ਡੇਢ ਡੇਢ ਵਜੇ, ਉੱਠ ਗਏ ਸੀ ਅਸੀਂ, ਨਾਤੇ ਧੋਤੇ ਤੇ ਤਿੰਨ ਵਜੇ ਦਰਸ਼ਨ ਕਰਨ ਗਏ ਸੀ
ਅੱਛਾ ਜੀ, ਤੇ ਨਹੀਂ ਤੁਸੀਂ ਉੱਥੇ ਗਟੜੀ ਘਰ ਨਈ ਰੁਕਦੇ
ਨਾ -ਨਾ
ਅੱਛਾ ਜੀ।
ਅਸੀਂ ਅਗਰ, ਪੂਰੀ ਫੈਮਿਲੀ ਜਾਂਦੇ ਹਾਂ, ਨਾ ਤੇ ਫੇਰ ਰੂਮ ਹੀ ਬੈਸਟ ਹੈਗਾ ਏ, ਕਮਰਾ ਹੀ ਲੈਂਣੇ ਆ ਫਿਰ ਤੇ
ਫੈਮਲੀ ਨਾਲ ਤੇ ਐ ਵੇਂ ਚੱਲਦਾ ਜੇ ਰੂਮ
ਅਗਰ ਏਕ ਦੋ ਬੰਦਾ ਹੁੰਦਾ ਹੈ ਨਾ ਮਤਲਬ ਏਕ ਦੋ ਅਸੀਂ ਘਰ ਦੇ ਜਾਨੇ ਆ ਲੇਡੀਸ-ਲੇਡੀਸ। ਫਿਰ ਤੇ ਚਲੋ ਰੁਕ ਜਾਨੇ ਆ ਤੇ ਫੇਰ ਬੱ ਚੇ ਵੀ ਨਾਲ ਹੋਏ ਨਾ ਫੇਰ ਨੀ ਰੋਕ ਜਾਂਦਾ।
ਬਿਲਕੁਲ ਜੀ ਉਹ ਤੇ ਹੈ ਹੀ ਏ ਨਈ ਚਲੋ ਵ ਧੀਆ ਗੱਲ ਏ ਘੁੰਮਣਾ ਫਿਰਨਾ ਵੀ ਚਾਹੀਦਾ ਦਰਸ਼ਨ ਤੇ ਵੈਸੇ ਵੀ ਐਵੀ ਪਰਮਾਤਮਾ ਦੀ- ਕਿਰਪਾ ਨਾਲ ਕੋਈ-ਕੋਈ ਜਾਂਦਾ ਜੇ। ਹਾ ਧਾਰਮਿਕ ਜਗ੍ਹਾਵਾਂ ਤੇ ਨੀ ਤੇ ਕੋਈ ਤੇ ਤੁਹਾਨੂੰ ਪਤਾ ਕੋਈ ਯਮੁਨਾ ਉੱਧਰ ਜਾ ਰਿਆ ਵੇ ਯਮੁਨਾਨਗਰ। ਜਾ ਰਿਆ ਸਿਟੀ ਸੈਂਟਰ ਜਾ ਰਿਆ, ਕੋਈ ਦੇਹਰਾਦੂਨ ਜਾ ਰਿਆ ਜੇ, ਕੋਈ ਲੁਧਿਆਣੇ ਜਾ ਰਿਆ ਸਭ ਏਧਰ ਉ ਧਰ ਜਾਂਦੇ ਨੇ।
ਕਈ-ਕਈ ਲ ਸਈ ਗੱਲ ਐ ਕਈ ਕਈ ਲੋਕੀ ਤੇ ਘੁੰਮਣ ਜਾਂਦੇ ਨੇ ਉਥੇ ਅੰਬਰਸਰ ਕੋਈ-ਕੋਈ ਦਰਸ਼ਨ ਥੋੜੀ ਕਰਨ ਜਾਂਦਾ ਏ।
ਬਿਲਕੁਲ ਜੀ ਬਿਲਕੁਲ ਹੁਨ ਤੁਸੀਂ ਮੰਨੋਗੇ ਅੱਜ-ਕੱਲ ਹਾਂਜੀ ਅੱਜ-ਕੱਲ ਕਈ ਜਿਵੇਂ ਐਸੇ ਲਗਾ ਲੋ ਜਿਨਾਂ ਦੇ ਨਵੇਂ-ਨਵੇਂ ਵਿਆਹ ਹੋਏ ਹੁੰਦੇ ਨੇ। ਕਈ ਉੱਥੇ ਮੱਥਾ ਟੇਕਣ ਜਾਂਦੇ ਨੇ, ਕਈ ਉੱਥੇ ਵੈਸੇ ਘੁੰਮਣ ਚਲੇ ਜਾਂਦੇ ਨੇ। ਹਨਾ ਏਹ ਚੀਜ਼ਾਂ ਦੇਖ ਲੋ ਔਰ ਚਲੋ ਹੁਣ ਜੇ ਕਈ ਬੰਦੇ ਐਸ ਹੈਗੇ ਨੇ ਜੇੜੇ ਬਾਹੋਂ ਬਾਰ ਹੀ ਹੋ ਕੇ ਆ ਜਾਂਦੇ ਨੇ ਮਤਲਬ ਲਾਗੇ ਦਰਬਾਰ ਸੈਬ ਹੈਗਾ। ਅੱਗੇ ਦੋ ਮਿੰਟ ਜਾਂਦੇ ਮੱਥਾ ਟੇਕਦੇ ਕੀ ਹੋ ਜੇਗਾ ਜੇ ਦੋ ਮਿੰਟ ਚਲੇ ਜਾਉਗੇ। ਪਰ ਅੱਜ-ਕੱਲ ਤਾਨ ਪਤਾ ਕੋਈ ਨੀ ਸੋਚਦਾ ਅੱਜ-ਕੱਲ ਕਹਿੰਦੇ ਨੇ ਬਸ ਠੀਕ ਏ।
ਬਸ ਆ ਗਿਆ ਨਾ ਏ ਹੀ ਬੌਤ ਏ।
ਹਾਂਜੀ-ਹਾਂਜੀ ਐ ਤੇ ਹੈ ਹੀ ਹੈ ਜੀ।
ਆਏ ਸੀ ਵਾਸ
ਬਿਲਕੁਲ ਜੀ ਬਿਲਕੁਲ। ਹੋਰ ਦੱਸੋ?
ਅਸੀਂ ਗਏ ਸੀ ਫੇਰ ਤਿੰਨ-ਚਾਰ ਘੰਟੇ ਲੱਗੇ ਸੀ।
ਅੱਛਾ ਜੀ ਤੇ ਫੇਰ ਕਿੰਨੇ ਵਜੇ ਦਰਬਾਰ ਖੁੱਲਿਆ ਉੱਧਰ?
ਚਾਰ ਵਜੇ ਖੁੱਲ ਜਾਂਦਾ ਲੋਕੀ ਤਿੰਨ ਵਜੇ ਲਾਈਨ ਇਚ ਖੜੇ ਹੋ ਜਾਂਦੇ ਨੇ।
ਅੱਛਾ ਜੀ ਨਈ ਪਹਲੇ ਤੇ ਢਾਈ ਵਜੇ ਖੁੱਲਦਾ ਸੀ ਹਨਾ। ਢਾਈ, ਤਿੰਨ ਵਜੇ ਦੇ ਕੋਲ। ਅੱਛਾ ਜੀ ਠੀਕ ਐ ਨੀ ਚਲੋ ਵਧੀਆ ਗੱਲ ਅਸੀਂ ਵੀ ਗਏ ਸੀ ਇੱਕ ਵਾਰੀ ਹਾਂਜੀ-ਹਾਂਜੀ।
ਅਸੀਂ ਫੇਰ ਉਦੇ ਦਰਸ਼ਨ ਕੀਤੇ ਫੇਰ ਪ੍ਰਸ਼ਾਦ ਦੇਗ ਪ੍ਰਸ਼ਾਦ ਚੜ੍ਹਾਇਆ ਤੇ ਫੇਰ-ਫੇਰ ਉੱਥੇ ਥੋੜਾ ਬੋਹਤਾ ਰੈਸਟ ਲੰਗਰ-ਲੂੰਗਰ ਛੱਕ ਕੇ ਰੈਸਟ ਕਰਕੇ ਫੇਰ ਅਸੀ ਓਧਰ ਗਏ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ।
ਅੱਛਾ ਜੀ।
ਉਥੇ ਤੇ ਐਨੀ ਸੰਗਤ, ਐਨੀ ਸੰਗਤ ਸੰਗਤ ਤੇ ਸੜਕ ਤੇ ਬਹ ਕੇ ਪਾਠ ਕਰਦੀ ਚੁਪੈਰਾ ਕੱਢਦੀ ਏ।
ਤੇ ਉਦੇ ਅੰਦਰ ਦਰਸ਼ਨ ਹੋ ਜਾਂਦੇ ਨੇ।
ਬੌਤ ਵਧੀਆ ਦਰਸ਼ਨ ਹੁੰਦੇ ਨੇ।
ਨੀ ਕਈ ਵਾਰੀ ਸੁਣਿਆ ਹੈਣਾ ਕਈ ਕਹਿੰਦੇ ਨੇ, ਕਿ ਅੰਦਰ ਅਲਾਉਡ ਨੀ ਹੈ ਜਾਣਾ ਅੰਦਰ ਰਸ਼ ਬੌਤ ਹੁੰਦਾ। ਕਈ ਵਾਰੇ ਮੱਥਾ ਟੇਕ ਕੇ ਆ ਜਾਂਦੇ ਨੇ।
ਨਈ-ਨਈ ਅਸੀਂ ਤੇ ਜਾਨੇ ਹਾਂ ਅਸੀਂ ਤੇ ਅੰਦਰ ਦਰਸ਼ਨ ਕਰਕੇ ਹੀ ਆਨੇ ਹਾਂ ਫੇਰ ਕੀ ਫੈਦਾ। ਇੱਕ ਤੇ ਜਾਓ ਤੇ ਦਰਸ਼ਨ ਨਾ ਕਰਕੇ ਆਓ ਫਿਰ ਉਹ
ਫਿਰ ਬਿਲਕੁਲ ਜੀ ਬਿਲਕੁਲ ਉਹ ਤੇ ਹੈ। ਹੀ ਹੈ ਨਹੀਂ ਸਾਡੇ ਇੱਥੇ ਕਈ ਐਸੇ ਹੈਗੇ। ਨੇ ਜਿਹੜੇ ਦਰਬਾਰ ਸਾਬ ਜਾਂਦੇ ਨੇ ਉੱਧਰ ਕਦੀ ਤੇ ਯਾਤਰਾ ਸਹੀ ਰਹਿੰਦੀ ਉਹਨਾਂ ਦੀ ਜਦੋਂ ਜਾਂਦੇ ਨੇ, ਚੁਪੈਰਾ ਕੱਟਣ ਸ਼ਹੀਦਾ ਸਾਬ ਰਸ਼ ਬੋਤ ਜ਼ਿਆਦਾ ਹੁੰਦਾ ਤੇ ਲੋਕੀ ਬਾਹਰੋਂ ਹੀ ਮੱਥਾ ਟੇਕ ਕੇ ਨਾ ਬਾਹਰ ਹੀ, ਚੁਪੈਰਾ ਸਾਬ ਲਗਾ ਕੇ ਤੇ ਬਾਹਰ ਹੀ ਕੱਟ ਕੇ ਤੇ ਵਾਪਸੀ ਹੋ ਜਾਂਦੇ ਨੇ ਅਰਦਾਸ ਅਰਦੂਸ ਸੁਣ ਕੇ ਕਈ ਹੁੰਦੇ ਨੇ ਜਿਹੜੇ ਰੁਕ ਜਾਂਦੇ ਨੇ ਅੰਦਰ ਤੋੜ ਤੱਕਣਾ ਮੱਥਾ ਟੇਕ ਕੇ ਆਂਦੇ ਨੇ
ਸਹੀ ਗੱਲ ਹੈ ਅਗਰ ਗਏ ਹਾਂ ਅਗਰ ਪੈਸੇ ਲਾ, ਕੇ ਗਏ ਆ ਤੇ ਜਾਓ ਨਾ ਅੰਦਰ ਮੱਥਾ ਟੇਕੋ ਜਿੰਨੇ ਸਭ ਤਾਂਏ ਉਹਦਾ ਸ਼ੁਕਰਰਾਨਾ ਤਾਂ, ਬਣਦਾ ਈ ਹੈ ਨਾ
ਤੇ, ਤੇ ਨਹੀਂ ਤੁਸੀਂ ਹਰ ਸੰਡੇ ਜਾਂਦੇ ਹੋ ਹਰ ਸੈਟਰਡੇ ਸੰਡੇ ਚੁਪੈਰਾ ਕੱਟਨ
ਹਾਂਜੀ -ਹਾਂਜੀ
ਅੱਛਾ ਜੀ ਨਹੀਂ ਅਸੀਂ ਵੀ, ਪੈਲੇ ਜਾਂਦੇ ਹੁੰਦੇ ਸਾਡੇ ਇੱਥੇ ਨਾ ਨਾਲ ਬੁੜੇ ਸਾਹਿਬ ਦਾ ਗੁਰਦੁਆਰਾ ਜੇ ਅਸੀਂ ਉੱਥੇ ਜਾਂਦੇ ਹੁੰਦੇ ਸੀ ਚੁਪੈਰਾ ਸਹਿਬ ਕਟਣ ਉੱਥੇ ਵੀ ਇਵੇਂ ਕਟਾਂਦੇ ਸੀਗੇ ਬਾਰਾਂ ਵਜੇ ਚਾਲੂ ਹੋ ਜਾਂਦਾ ਸੀ ਚਾਰ ਵਜੇ ਭੋਗ ਪੈਂਦਾ ਸੀਗਾ ਚਾਰ ਦੇ ਸਵਾ ਚਾਰ ਚਾਰ ਯਾਂ ਸਾਢੇ ਚਾਰ ਹੋ ਜਾਂਦੇ ਸੀ ਅਰਦਾਸ ਅਰਦੂਸ ਕਰਦੇ। ਔਰ ਉਸ ਤੋਂ ਬਾਦ ਨਾ ਫਿਰ ਅਸੀਂ ਜਦੋਂ ਮੇਰਾ ਇੱਕ ਕਮ ਸੇ ਕਮ ਚਾਰ ਪੰਜ ਚੁ ਪੈਰੇ ਲੱਗੇ ਹੋਣੇ ਨੇ ਛੇਵਾਂ ਮੈਂ ਸ਼ੁਕਰਾਨਾ ਦੇਣਾ ਸੀ ਸ਼ੁਕਰਾਨਾ ਹਾਲੇ ਦਿੱਤਾ। ਨੀ ਗਾ ਕਿਉਂਕੀ ਹਲੇ ਜੋ ਚੀਜ਼ ਲਈ ਮੈਂ ਲਗਾਏ ਸੀ ਮੇਰੀ ਹਜੂਰੀ ਪੂਰੀ ਨੀ ਹੋਈ ਹੈਗੀ।
ਅੱਛਾ।
ਹਾਂਜੀ ਓਵੇਂ ਪ੍ਰਸ਼ਾਦ ਪ੍ਰਸ਼ੂਦ ਦੇਤਾ ਅਰਦਾਸ ਕਰਵਾ ਤੀ ਐ ਪਰ ਹਾਲੇ ਜੋ ਦਿਲ ਤੋਂ ਸ਼ੁਕਰਾਨਾ ਐ ਨਾ ਓ ਸੀ ਦਾ ਨੀ ਹਲੇ ਹੋਇਆ ਹੈਗਾ।
ਅੱਛਾ ਸਈ ਗੱਲ ਐ ਕੋਈ ਨੀ ਰੱਬ ਸੁੁੰਦਾ ਜ ਰੂਰ ਏ ਚਾਹੇ ਲੇਟ ਸੁਣਦਾ ਪਰ ਸੁਣਦਾ ਜ਼ਰੂਰ ਏ ਸਾਰਿਆਂ ਦੀ ਸੁਣਦਾ ਏ।
ਐ ਤੇ ਹੈ ਈ ਐ ਪਰ ਪੈਲੇ ਤੁਸੀਂ ਮੰਨੋਗੇ ਪੈਲੇ ਕਿੱਥੇ ਲੋਕੀ ਚੁਪੈਰੇ ਕੱਟਦੇ ਸੀ ਐ ਦੋ ਸਾਲ ਡੇਢ ਸਾਲ ਈ ਹੋਇਆ ਜੇੜਾ ਚੁਪੈਰੇ ਦਾ ਰੋਲਾ ਪੈ ਗਿਆ ਚੁਪੈਰਾ ਸੈਬ ਕੱਟਣ ਲੱਗ ਗਏ ਨੇ ਸਾਰੇ। ਸ਼ਹੀਦਾਂ ਸਾਬ ਜਾਣ ਲੱਗ ਗੇ ਨੇ ਸ਼ਹੀਦ ਸਾਬ ਮੰਨਣ ਲੱਗ ਗਏ ਨੇ ਬਾਬਾ ਦੀਪ ਸਿੰਘ ਜੀ ਨੂੰ ਮੰਨਣ ਲੱਗ ਗਏ ਨੇ। ਓ ਕਈ ਇਨਾਂ ਦੇ ਕਿੰਨੇ ਦੀਵਾਨੇ ਹੋਏ ਪਏ ਨੇ ਕਈ ਤੇ ਬੋਤ ਈ ਜਾਦਾ ਪਾਗਲ ਹੋਏ ਪਏ ਨੇ ਦਿਨ ਰਾਤ ਪਾਠ ਦਿਨ ਰਾਤ ਪਾਠ।
ਆਏ ਓਨਾਂ ਨੂੰ ਪਤਾ ਐ ਨਾ ਸਾਨੂੰ ਸਭ ਮਿਲਦਾ ਐ ਚਪੈਰਾ ਕਰਕੇ ਤੇ ਲੋ ਕੀ ਓਸ ਲਾਈਨ ਤੇ ਜਾ ਜਾਣਗੇ ਨਾ ਫਿਰ।
ਬਿਲਕੁੱਲਜੀ ਬਿਲਕੁੱਲ ਪੈਲੇ ਤੁਸੀਂ ਮੰਨੋਗੇ ਪੈਲੇ ਕਈ ਜਨਾਨੀਆਂ ਐਸੀਆਂ ਹੁੰਦੀਆਂ ਸੀਗੀਆਂ ਕੀ ਮਤਲਬ ਖਾਲੀ ਪਾਠ ਵੀ ਕਰਨਾ ਹੋਵੇ ਨਾ ਤੇ ਇਨਾਂ ਲਈ ਬੋਤ ਮੁਸ਼ਕਿਲ ਹੋ ਜਾਂਦਾ ਸੀ ਹੁਣ ਜਦੋਂ ਦਾ ਚੁਪੈਰਾ ਸੈਬ ਸ਼ਹੀਦਾ ਸੈਬ ਚੱਲਿਆ ਨਾ ਓਦੋਂ ਤੇ ਸਭ ਕਰਨ ਲੱਗ ਗਏ ਨੇ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੋਂ ਲੈ ਬਜ਼ੁਰਗ ਤੋਂ ਲੈ ਕੇ ਸਭ ਕਰ ਰੇ ਨੇ ਕੋਈ ਐਸਾ ਨੀ ਐ ਕਿ ਜੇੜਾ ਨਈ ਕਰ ਰਿਆ। ਕੋਈ ਦੇਖੋ ਜੇੜੇ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਦੀਆਂ ਕੁੜੀਆਂ ਈ ਕੁੜੀਆਂ ਨੇ ਓ ਕੁੜੀਆਂ ਤੱਕ ਸਮੇਤ ਕਰ ਰੀਆਂ ਨੇ ਕੋਈ ਆਪਣੇ ਭਰਾ ਵਾਸਤੇ ਕਰ ਰੀਆਂ ਨੇ। ਕੋਈ ਆਪਣੇ ਪੇਰੈਂਟਸ ਲਈ ਕਰ ਰਿਆ ਜੇ ਕੋਈ ਆਪਣੇ ਦਿਲ ਦੀ ਦੁਆ ਪੂਰੀ ਕਰਨਾ ਚਾਦੈਂ ਜੇ ਓਦੇ ਲਈ ਕਰ ਰਿਐ।
ਸਈ ਗੱਲ ਏ। ਪਰ ਕਰਨ ਵਾਸਤੇ ਅਸੀਂ ਵੀ ਘਰ ਬੈ ਕੇ ਕਰ ਸਕਦੇ ਆ ਪਰ ਅੰਬਰਸਰ ਐਨੇ ਲੋਕੀ ਐਨੇ ਲਾਖ ਬੰਦਾ ਐਨਾ ਲਾਖ ਬੰਦਾ ਜਾਂਦਾ ਏ। ਤੇ ਰੱਬ ਤੇ ਸੁਨੇਗਾ ਈ ਨਾ ਫੇਰ ਸਾਰੇਆ ਦੀ।
ਬਿਲਕੁੱਲ ਜੀ ਬਿਲ
ਜਿੱਥੇ ਜਿ ਏਕ ਜਗ ਇੱਕ ਜਗ੍ਹਾ 'ਤੇ ਪੂਰਾ ਲੱਖ ਬੰਦਾ ਕੱਠਾ ਹੋਜੇ ਤੇ ਰੱਬ ਸੁਨੇਗਾ ਕਿ ਨਈ ਸੁਨੇਗਾ?
ਕਿਨਾ ਕੁ ਖੇਡਨੈ? ਓ ਸਭ ਦੀ ਸੁਨੇਗਾ, ਐ ਤੇ ਹੈਨੀ ਕਿ ਨਈ ਸੁਨਨੀ, ਸਭ ਦੀ ਸੁਨਨੀ ਐ। ਸਾਰਿਆਂ ਦਾ ਪਿਓ ਈ ਅਸਲੀ ਓ ਏ।
ਸਈ ਗੱਲ ਏ, ਉਨੂੰ ਸੁਨਨਾ ਪਏਗਾ।
ਬਿਲਕੁੱਲ ਜੀ, ਓ ਤੇ ਹੈ ਈ ਏ ਕਈ ਖੇਆ ਨੀ, ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਕਿਵੇਂ ਲੋਕੀ ਬਾਬਾ ਦੀਪ ਸਿੰਘ ਜੀ ਦਾ ਮਜ਼ਾਕ ਉਡਾ ਰੇ ਨੇ। ਪਟਕੀਆਂ ਉਡਾ ਦਿੱਤੀਆਂ ਉਨਾਂ ਦੀਆਂ ਉਨਾਂ ਦੇ ਫੇਸ ਦੇ ਉੱਤੇ ਨਾ ਗਲਤ ਇਮੋਜਿਸ ਲਗਾ ਕੇ ਉਨਾਂ ਓ ਡਾਂਸ ਕਰਵਾ ਰੇ ਨੇ ਉਨਾਂ ਦੇ ਭੰਗੜੇ ਕਰਵਾ ਰੇ ਨੇ। ਕਿੰਨਾ ਮਤਲਬ ਇਨਾਂ ਨੇ ਮਜਾਕ ਸਮਝਿਆ ਹੋਇਆ ਵੈਂ? ਇਨਾ ਸੋਸ਼ਲ ਮੀਡੀਆ ਤੇ ਏਨਾਂ ਨੇ ਗਲਤ ਭਰਿਆ ਹੋਇਆ ਐ, ਆ ਔਰ ਜਿਸ ਬੰਦੇ ਨੇ ਪਾਈਏ ਉਸ ਬੰਦੇ ਨੂੰ ਧਮਕੀ ਵੀ ਦਿੱਤੀ ਗਈ ਐ ਕੀ ਤੂੰ ਆਪਣਾ ਐ ਜਿੱਧਰ ਦਾ ਵੀ ਹੈਗਾ ਤੂੰ ਆਪਨੀ ਲਿਮਟ 'ਚ ਰੈ। ਕੀ ਓ ਦੇਖ ਲੈ, ਕੀ ਪੈਲੇ ਕੇੜਾ ਗੁਰੂ ਹੈਗਾ, ਕਿਦੇ ਬਾਰੇ ਤੂੰ ਇਵੇਂ ਕਰ ਰਿਐ? ਪਰ ਉਨੂੰ ਅਕਲ ਈ ਨੀ ਐ, ਹੋਨੈ ਕੋਈ ਬੇਵਕੂਫ ਜੇੜਾ ਐਵੇਂ ਦੀਆਂ ਹਰਕਤਾਂ ਕਰ ਰਿਐ।
ਗ਼ਲਤ ਗੱਲ ਐ ਨਾ।
ਕਿੱਥੇ ਕੋਈ ਸਮਝਦਾ ਅੱਜ-ਕੱਲ ਉਨਾਂ ਨੂੰ ਕੀ ਪਤਾ ਐਨਾਂ 'ਚ ਕਿੰਨੀ ਸ਼ਕਤੀ ਐ, ਕਿੰਨੀ ਓ ਹੈਗਾ ਜੇ।
ਸਹੀ ਗਲ ਏ।
ਹੋਰ, ਅਸੀਂ ਵੀ ਗੇ ਸੀ ਜੂਨ-ਜੁਲਾਈ 'ਚ ਨਾ, ਅਸੀਂ ਦਰਬਾਰ ਸੈਬ ਗੇ ਸੀਗੇ। ਸਾਡੇ ਮਤਲਬ, ਮੇਰੇ ਨਿਆਣੇ ਬੋਤ ਛੋਟੇ ਹੀਗੇ। ਅਹੀ ਤੇ ਚਲੇ 'ਤੇ ਗਏ, ਮੁੜ ਕੇ ਕੰਨਾਂ ਨੂੰ ਹੱਥ ਲੱਗ ਗੇਆ, ਦਰਬਾਰ ਸੈਬ ਵੀ ਇੰਨਾ ਰਸ਼। ਟ੍ਰੇਨ 'ਚ ਵੀ ਇੰਨਾ ਰਸ਼, ਬੁਕਿੰਗ ਕਰਾਈ? ਅਰੇ ਨੀ, ਅਸੀਂ ਤੇ ਘੁੱਮਣ ਚਲੇ ਗੇ ਸੀਗੇ, ਚਲੋ ਕੁੱਮ ਆਵਾਂਗੇ, ਨਾਲੇ ਕਦੀ ਨਾ ਦਰਬਾਰ ਸੈਬ ਅਸੀਂ ਰਿਐਲਿਟੀ 'ਚ ਨੀ ਸੀ ਵੇਖ ਕੇਆ, ਮੈਨੂੰ ਸ਼ੌਕ ਬੋਤ ਸੀ ਸਟਾਰਟਿੰਗ ਤੋਂ ਅ ਜਿੱਦ ਕਰਕੇ ਗੀ ਕਿ, ਮੈਨੂੰ ਲੈ ਜੋ, ਲੈ ਜੋ, ਲੈ ਜੋ। ਚਲੋ, ਲੜਕੇ ਚਲੇ ਵੀ ਗੇ। ਬੁਕਿੰਗ ਕਰਾਈ ਟ੍ਰੇਨ, ਅਗੋ ਟ੍ਰੇਨ ਦੇ ਵਿੱਚ ਏੱਨੀ ਪੀੜ ਐਨੀ ਪੀੜ, ਪੈਰ ਰੱਖਣ ਦੀ ਜਗ੍ਹਾ ਨੀ, ਬ 'ਚੇ ਦੋਨੇ ਛੋਟੇ, ਏ ਦੋਨੇ ਚੁੱਕਣ ਵਾਲੇ, ਤੁਰਦਾ ਤੇ ਹੈ ਨੀ ਕੋਈ ਵੀ ਨਾ। ਕੁੜੀ ਨਾ ਮੁੰਡਾ, ਏਨੀ ਮੁਸ਼ਕਲ ਨਾਲ ਅਸੀਂ ਔਥੇ ਪੋਂਚੇ ਦਰਬਾਰ ਸੈਬ-ਦਰਬਾਰ ਸੈਬ ਪੌਂਚੇ ਆਂ, ਤੇ ਔਸ ਤੋਂ ਬਾੱਦ ਢਾਈ ਵਜੇ ਦਰਬਾਰ ਖੁੱਲ੍ਹਿਆ ਔਧਰ, ਢਾਈ-ਤਿੰਨ ਵੱਜ ਗੇ ਹੀਗੇ। 'ਤੇ ਲਾਈਨ ਦੇ ਵਿੱਚ ਲੱਗੇ ਰੇ, ਲੱਗੇ ਰੇ। ਉਸ ਤੋਂ ਬਾੱਦ ਤਿੰਨ ਵਜੇ ਦਰਬਾਰ ਖੁੱਲ੍ਹਿਆ ਸੀ, ਅੰਦਰ ਗਏ। ਦਰਸ਼ਨ ਕੀਤੇ, ਦਰਸ਼ਨ ਕਰਕੇ ਫੇਰ ਵਾਪਸੀ। ਫੇਰ ਉਸ ਤੋਂ ਬਾਦ ਸਾਨੂੰ ਅਸੀਂ ਦਸ -ਸਾਢੇ ਦਸ ਹਾਂ, ਬਾਰ ਪੂਰੇ ਮਤਲਬ ਆਏ ਅਸੀ। ਪਰ ਬੋਤ ਜ਼ਾਦਾ ਰਸ਼ ਸੀ, ਉਸ ਟਾਈਮ ਵੀ ਕੋਈ ਤੇਹਾਰ ਸੀ, ਤੇ ਬੜਾ ਈ ਜ਼ਾਦਾ ਰਸ਼ ਸੀ, ਬੋਤ
ਤੇਹਾਰ 'ਤੇ ਜ਼ਾਦਾ ਈ ਸੰਗਤ ਹੁੰਦੀ ਏਨਾ, ਫੇਰ ਹਰ ਕੋਈ ਐਈ ਚਾਂਦਾ ਏ ਕਿ ਅਸੀਂ ਗੁਰੂ -ਘਰ ਜਾ ਕੇ ਮਨਾਈਏ, ਤਿਉਹਾਰ ਅਪਨਾ।
ਓ ਬਿਲਕੁਲ ਜੀ, ਦਵਾਲੀ ਤੇ ਵੇਖਲੋ ਦਵਾਲੀ 'ਤੇ ਕਿੰਨਾ ਰਸ਼ ਹੁੰਦਾ ਜੇ, ਹੋਲਾ- ਮਹੱਲਾ ਵੇਖ ਲੋ। ਕਿਵੇਂ ਮਨਾਂਦੇ ਨੇ ਐ? ਮਤਲਬ, ਬੋਤ ਹੀ ਰਸ਼ ਹੁੰਦਾ ਜੇ।
ਸਈ ਗੱਲ ਏ, ਨਏ ਸਾਲ ਤੇ ਵੀ ਬੋਤ ਤੋਂ ਬੋਤ ਜ਼ਾਦਾ ਸੰਗਤ ਹੋਂਦੀ ਐ ਓਥੇ, ਓਥੇ ਏਕ ਐ ਗੱਲ ਏ, ਓਥੇ ਕੋਈ ਬੰਦਾ ਭੁਖਾ ਨੀ ਰੈ ਸਕਦਾ, ਚੌਵੀ ਕੰਟੇ ਲੰਗਰ ਚੱਲਦਾ ਐ। ਚੌਵੀ ਕੰਟੇ
ਉੱਥੇ ਸੇਵਾਦਾਰ ਵੀ ਤੇ ਕਿੰਨੇ ਨੇ ਬਣਾਣ ਵਾਲੇ ਸੇਵਾ ਕਰਨ ਆਲੇ, ਉੱਥੇ ਰੈਂਦੇ ਨੇ ਨਾ ਓ। ਪਰਮਾਨੈਂਟ, ਤੇ ਲੰਗਰ ਓਥੇ ਅਗਰ ਤੁਸੀਂ ਮੰਨ ਵੀ ਲੋ ਜੋ ਓਥੇ ਲੱਗੇ ਹੋਏ ਨੇ ਨਾ ਓਵੀ ਤਨਖਾਹਾਂ-ਤਨਖੂਵਾਂ ਤੇ ਕੀ ਏਨਾਂ ਦਾ ਬਣਿਆ ਹੋਯਾ। ਓਵੇਂ ਰੈਂਦੇ ਨੇ ਪਰ ਓਥੇ ਲੋਕੀ ਜਿੰਨੇ ਵੀ ਲੋਕ ਐ ਨਾ ਸਭ ਮਨ ਲਾ ਕੇ ਸੇਵਾ ਕਰਦੇ ਕੋਈ ਬੰਦਾ ਐ ਸਾ ਨੀ ਜਿੜਾ ਬਿਨਾਂ ਮਨ ਤੋਂ ਕਰਦਾ ਹੈਏਗਾ, ਹਾਂਜੀ।
ਪਰ ਅਸੀਂ ਗਏ ਸੀ ਨਾ, ਅਸੀਂ ਪੈਲੇ ਵੀ ਗਏ ਸੀ, ਅਸੀਂ ਪਰ ਓਥੇ ਰਅੇ ਸੀ। ਕੋਈ ਧਰਮਸ਼ਾਲਾ ਹੈਗੀ ਸੀ ਓਥੇ ਰਅੇ ਸੀ, ਓਥੇ ਵੀ ਅਸੀਂ ਅਧਾਰ ਕਾਰਡ ਦਿੱਤਾ ਸੀ ਫੇਰ ਓਨਾਂ ਨੇ ਕਮਰਾ ਦੇ ਦਿੱਤਾ ਸੀ ਫੇਰ ਉਸ ਤੋਂ ਬਾਅਦ ਸਾਰੀ ਡਿਟੇਲ ਵਗੈਰਾ ਚੈੱਕ ਕੀਤੀ ਸੀ ਓਨਾਂ ਨੇ ਫੇਰ ਓਸ ਤੋਂ ਬਾਦ ਅਧਾਰ ਕਾਰਡ ਵਾਪਸ ਲੈ ਕੇ ਜਦੋ ਅਸੀਂ ਆਣਾ ਸੀ ਤਾਂ ਉਨੋ ਨੇ ਵਾਪਸ ਦੇ ਦਿੱਤਾ ਸੀ।
ਅੱਛਾ ਜੀ, ਨਈ ਅੱਜ-ਕੱਲ੍ਹ ਤੇ ਇਵੇਂ ਈ ਐ ਅੱਜ-ਕੱਲ੍ਹ ਜਿੱਥੇ ਮਰਜ਼ੀ ਚੱਲੇ ਜਾਓ, ਅਧਾਰ ਕਾਰਡ ਤੇ ਲੱਗਣਾ ਈ ਲੱਗਣਾ ਐ। ਅਗਰ ਛੋਟੇ ਬੱਚੇ ਨੇ ਤੇ ਪੇਰੈਂਟਸ ਦਾ ਲੱਗਨਾ ਐ ਅਗਰ ਮੈਰਿਡ ਹੋ ਤੇ ਫਗਰ ਹਸ ਬੈਂਡ ਦਾ ਲੱਗਣਾ ਯਾਂ।
ਹਾਂਜੀ, ਓਸ ਮਤਲਬ ਓਥੇ ਵੀ ਫ੍ਰਰੀ ਰੈਂਦੇ ਨੇ।
ਹਾਂਜੀ-ਹਾਂਜੀ ਅੱਛਾ ਜੀ ਔਧਰ ਦਰਬਾਰ ਸਾਬ ਦੇ ਕੋਲ।
ਹਾਂਜੀ-ਹਾਂਜੀ ਦਰਬਾਰ ਸੈਬ ਧਰਮਸ਼ਾਲਾ ਵਿੱਚ
ਅੱਛਾ ਜੀ।
ਹਾਂ, ਗੱਦੇ ਦੇ ਗੱਦੇ ਦੇਂਦੇ ਨੇ। ਤੇ ਓਥੇ ਈ ਸੋਜੋ, ਪੱਖਾ ਚੱਲਦਾ ਏ, ਏਸੀ ਚੱਲਦਾ ਏ।
ਅੱਛਾ ਜੀ, ਤੇ ਓਦਾ
ਬੋਤ ਸੰਗਤ, ਬੋਹਤ ਸੰਗਤ ਨਹੀ।
ਅੱਛਾ ਜੀ।
ਸੰਗਤ ਸੋਂਧੀ ਏ ਓਥੇ।
ਠੀਕ।
ਗਕ ਹੋਲ ਹੈਗਾ ਵੱਡਾ ਬੋਤ ਵੱਡਾ
ਓਧਰ ਤੇ ਨੀ ਕੈ ਰਹੇ ਜਿਥੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਹੈਗਾ।
ਹਾਂਜੀ-ਹਾਂਜੀ ਮੰਜੀਕਰਨ ਸੈਬ ਮੰਜੀਕਰਨ
ਹਾਂ ਅੱਛਾ। ਅੱਛਾ ਜੀ ਨੀ ਓਥੇ ਇਸ਼ਨਾਨ ਵਗੈਰਾ ਵੀ ਕਰ ਅ ਇਸ਼ਨਾਨ ਲੇਡੀਜ਼ ਵਾਲਾ ਲੱਗ ਏ। ਤੇ ਓਪਰ ਜੈਂਡਸ ਦਾ ਸਾਈਡ ਤੇ
ਨਈ-ਨਈ ਏਕ ਮੰਨਜੀੇ ਕਰਨ ਅੱਛਾ, ਉੱਤੇ ਚੱੜ ਕੇ।
ਹਾਂ-ਹਾਂ ਉੱਪਰ ਚੜ ਕੇ ਲੇਡੀਜ਼ ਨਾਣ ਜਾਂਦੀਆਂ ਨੇ ਔਰ ਬਾਰ ਉਦੇ ਬੜਾ ਵੱਡਾ ਦਾ ਹਾਲ ਬਣਿਆ ਹੋਯਾ ਏ ੳਪਰ ਹੋਂਦੇ ਮਤਲਬ ਕਮਰੇ ਬਣੇ ਹੋਏ ਨੇ ਛੋਟੇ-ਛੋਟੇ। ਮਤਲਬ ਪੌੜੀਆਂ ਚੜ